ਹੈਲੋ। ਸਤਿ ਸ਼੍ਰੀ ਅਕਾਲ ਜੀ! ਹੋਰ ਠੀਕ ਓ ਜੀ
ਹਾਂਜੀ ਤੁਸੀਂ ਠੀਕ ਹੋ ਜੀ!
ਹਾਂਜੀ ਹਾਂਜੀ ਮੈਂ ਵੀ ਠੀਕ ਹਾਂ ਘਰ ਪਰਿਵਾਰ ਸਭ ਸਾਡੇ ਸਭ ਵਧੀਆ ਤੁਹਾਡੇ ਦੱਸੋ ਤੁਹਾਡੇ
ਹਾਂਜੀ ਹਾਂਜੀ ਸਭ ਵਧੀਆ।
ਮੈਂ ਕੱਲ ਵੀ ਕੀਤਾ ਸੀ ਫੋਨ ਉਹ ਐਕਚੁਲੀ ਪਤਾ ਨੀ ਕੀ ਹੋਇਆ ਕੱਟ ਹੀ ਹੋ ਗਿਆ ਸੀ। ਫੋਨ ਪਤਾ ਨੀ ਸ਼ਾਇਦ ਕੋਈ ਨੈਟਵਰਕ ਇਸ਼ੂ ਹੋਣਾ ਤਾਂ ਕਰਕੇ ਤੇ ਹੋਰ ਕੀ ਕਰ ਰਹੇ ਹੋ ਤੁਸੀਂ?
ਅਸੀਂ ਬਸ ਮੈਂ ਮਾਰਕੀਟ ਚੋਂ ਆਏ ਸੀ।
ਅੱਛਾ ਅੱਛਾ ਸ਼ੋਪਿੰਗ ਕਰਨ ਗਏ
ਹਾਂ ਸਬਜੀਆਂ ਲੈਣ ਗਏ ਸੀ।
ਅੱਛਾ ਅੱਛਾ ਲੈ ਆਏ ਸਬਜ਼ੀਆਂ।
ਹਾਂਜੀ ਮਹਿੰਗਾਈ ਉਹ ਬਹੁਤ ਹੋਈ ਪਈ ਆ।
ਬਹੁਤ ਜ਼ਿਆਦਾ ਮਹਿੰਗਾਈ ਹੋਈ ਪਈਆ ਪੁੱਛੋ ਨਾ ਜੀ ਅਸੀਂ ਵੀ ਅੱਜ ਗਏ ਸੀ ਬਾਜ਼ਾਰ ਤੇ ਬਸ ਅਸੀਂ ਹਾਂਜੀ। ਕੀ ਕਹਿ ਰਹੇ ਹੋ ਜੀ?
ਆਲੂ ਤਾਂ ਇੱਕ ਸੌ ਵੀਹ ਰੁਪਏ ਕਿਲੋ ਹੋਏ ਪਏ ਨੇ।
ਉਹ ਬੱਲੇ ਬੱਲੇ ਨਹੀਂ ਸਾਡੇ ਤੇ ਇੱਥੇ ਆਲੂ ਇੰਨੇ ਮਹਿੰਗੇ ਨਹੀਂ ਹੈਗੇ। ਹੈਗੇ ਆ ਮਹਿੰਗੇ ਬਟ ਇੰਨੇ ਨਹੀਂ ਹੈਗੇ।
ਹਾਂਜੀ ਮਟਰ ਦੇ ਫਟੇ ਚੱਕੇ ਪਏ ਨੇ ਡੇਢ ਸੌ ਰੁਪਏ ਪਾਈਆ
ਜੀ ਜੀ ਕੀ ਹੈਗੇ ਡੇਢ ਸੌ ਰੁਪਏ ਪਾਈ ਆ ਜੀ।
ਹਾਂ ਮਟਰ
ਹੋ- ਹੋ -ਹੋ ਇੰਨਾ ਮਹਿੰਗਾ। ਅਸੀਂ ਤਾਂ ਕਰਕੇ ਨਾ ਅਸੀਂ ਤਾਂ ਪੁੱਛੇ ਹੀ ਨਹੀਂ ਰੇਟ ਮਟਰ ਦਾ ਤੇ ਪੁੱਛਿਆ ਹੀ ਨਹੀਂ ਆਪਾਂ ਰੇਟ। ਆਪਾਂ ਵੀ ਕੱਲ, ਆਪਾਂ ਵੀ ਸ਼ਾਮੀ ਗਏ ਸੀਗੇ ਬਜ਼ਾਰ। ਤੇ ਅਸੀਂ ਲੈ ਕੇ ਆਏ ਸੀ ਪਿਆਜ, ਪਿਆਜ ਆਪਾਂ ਥੋੜੇ ਦਿਨ
। ਅੱਛਾ ਜੀ।
ਥੋੜੇ ਦਿਨ ਪਹਿਲਾਂ ਗਏ ਸੀ ਆਪਾਂ ਬਾਜ਼ਾਰ, ਤੇ ਪਿਆਜ ਸਾਨੂੰ ਪਹਿਲਾਂ ਠੀਕ ਰੇਟ ਮਿਲਿਆ ਫੇਰ ਆਪਾਂ ਕੱਲ ਫੇਰ ਗਏ ਤਾਂ ਬਹੁਤ ਹੀ ਮਹਿੰਗਾ ਹੋ ਗਿਆ ਸੀ ਪਿਆਜ ਤੇ, ਬਟ ਤੁਹਾਡੇ ਤੇ ਤਾਂ ਜ਼ਿਆਦਾ ਹੀ ਮਹਿੰਗੇ ਸਭ ਕੁਛ।
ਹਾਂਜੀ, ਗੋਭੀ ਅੱਸੀ ਰੁਪਏ ਕਿਲੋ।
ਉਏ ਹੋਏ ਹੋਏ ਬਹੁਤ ਜ਼ਿਆਦਾ ਮਹਿੰਗੀਆ। ਬਾਜ਼ਾਰ ਜਾਣ ਦਾ ਨਾ ਇਹ ਹੁੰਦਾ ਅਸੀਂ ਤਾਂ ਦੇਖੋ ਮੰਡੀ ਚੋਂ ਹੀ ਜਾ ਕੇ ਲੈਣੇ ਉਹ ਜ਼ਿਆਦਾ ਸਹੀ ਰਹਿੰਦਾ ਹੈ। ਤੁਸੀਂ ਵੀ ਨਾ ਇੰਜ ਕਰਿਆ ਕਰੋ ਮੇਨ ਮੰਡੀ ਤੇ ਜਾਇਆ ਕਰੋ ਥੋੜ੍ਹਾ ਫਰਕ ਪੈ ਜਿਆ ਕਰੂਗਾ।
ਬਹੁਤ ਦੂਰ ਆ, ਟਮਾਟਰ ਪੰਜਾਹ ਰੁਪਏ ਕਿੱਲੋ।
ਹੋ ਹੋ ਹੋ ਨਹੀਂ ਚਲੋ ਦੇਖੋ ਇਹ ਆ ਦੂਰ ਤੇ ਹੈ ਬਟ ਇਹ ਆ ਥੋੜਾ ਸਾਨੂੰ ਉਹ ਮਿਲ ਜਾਏਗਾ ਵੀ ਥੋੜੀ ਰੇਟ ਵਗੈਰਾ ਨਾ ਘੱਟ ਘੱਟ ਹੋ ਜਾਂਦੇ ਨੇ ਮੰਡੀ 'ਚ, ਸਾਡੇ ਤੇ ਸਾਡੇ ਤੇ ਨੇੜੇ ਪੈ ਜਾਂਦੀ ਹੈ ਨਾ ਮੰਡੀ, ਤਾਂ ਥੋੜਾ ਰੇਟ ਸਹੀ ਹੋ ਜਾਂਦਾ। ਹਦ ਬਟ ਮਹਿੰਗਾਈ ਤੇ ਬਹੁਤ ਜਿਆਦਾ ਹੋ ਗਈ ਹੈ ਬਾਈ ਬਹੁਤ ਜ਼ਿਆਦਾ। ਬਲਕਿ ਗੌਰਮੈਂਟ ਨੂੰ ਨਾ ਥੋੜ੍ਹਾ ਜਿਹਾ ਦੇਖਣਾ ਚਾਹੀਦਾ ਵੀ ਥੋੜੇ ਜਿਹੇ ਰੇਟ ਘੱਟੇ ਹੋਣ ਸਬਜ਼ੀਆਂ ਵਗੈਰਾ ਦੇਖੋ ਆਮ ਲੋਕਾਂ ਨੇ ਕੀ ਖਾਣਾ ਰੋਟੀ ਸਬਜ਼ੀ ਤੇ ਖਾਣੀ ਹੈ।
ਹਾਂਜੀ, ਆਚਾਰੀ ਅੰਬ ਆਏ ਹੋਏ ਨੇ ਉਹਨਾਂ ਦੇ ਫੱਟੇ ਚੱਕੇ ਨੇ
ਹਾਂਜੀ -ਹਾਂਜੀ। ਉਹੀ ਜੇ ਉਹਦੇ ਹੀ ਰੋਟੀ ਸਬਜ਼ੀ ਦੇ ਰੇਟ ਵੱਧੇ ਹੋਣਗੇ ਫਿਰ ਦੇਖੋ ਬੰਦਾ ਖਾਏਗਾ ਕੀ।
ਸਾਢੇ ਤਿੰਨ ਸੌ ਦੇ ਕਿੱਲੋ ਆਚਾਰੀ ਅੰਬ।
ਉਹ ਬਹੁਤ -ਬਹੁਤ ਮਹਿੰਗਾਈ ਹੋ ਗਈ ਹੈ ਬਟ ਇਹ ਖੁਸ਼ੀ ਹੁੰਦੀ ਹੈ ਜਦ ਆਪਾਂ ਮਾਰਕੀਟ ਮਾਰਕੀਟ ਜਾਂਦੇ ਨਾ ਸਾਡੇ ਇੱਧਰ ਨਾ ਮਤਲਬ ਰਸਤੇ ਚ ਹੁਣ ਦੇਖੋ ਛੁੱਟੀਆਂ ਕਰਕੇ ਨਾ ਵਿੱਚ ਮੇਲੇ ਵੀ ਲੱਗੇ ਹੁੰਦੇ ਨੇ। ਅਸੀਂ ਤਾਂ ਜਾਂਦੇ- ਜਾਂਦੇ ਥੋੜਾ ਜਿਹਾ ਮੇਲੇ ਵਿੱਚ ਘੁੰਮ ਕੇ ਆਈ ਜਾਈਦਾ। ਤੁਸੀਂ ਜਾਂਦੇ ਹੋ ਮੇਲੇ ਵਗੈਰਾ ਘੁੰਮਣ? ਹਾਂ ਅਸੀਂ ਵੀ ਜਾਂਦੇ ਹਾਂ ਅਸੀਂ ਤੇ ਝੂਲੇ ਵਗੈਰਾ ਲੈ ਲੈਂਦੇ ਹਾਂ ਜਿਵੇਂ ਉੱਥੇ ਹੁਣ ਪਾਣੀ ਮਾਰਕੀਟ ਜਾਓ ਤੇ ਪਾਣੀ ਪੁਰੀ ਵਗੈਰਾ ਖਾਲੋ, ਇਹ ਬਸ ਹੁੰਦਾ ਕਿ ਚਲੋ ਕਿਤੇ ਘੁੰਮਣ ਗਿਆ ਵੀ ਥੋੜ੍ਹਾ ਖਾ ਪੀ ਕੇ ਆ ਜਾਓ।
ਸਾਡੇ ਸਬਜ਼ੀ ਮੰਡੀ ਅਲੱਗ ਆ ਫਰੂਟ ਵਾਲੀ ਅਲੱਗ ਆ।
ਨਹੀਂ ਸਾਡੇ ਇਕੱਠੀ ਲੱਗਦੀ ਹੈ ਫਰੂਟ ਵੀ ਫਰੂਟ ਦੀ ਰੇਹੜੀਆਂ ਵੀ ਵਿੱਚ ਹੁੰਦੀਆਂ। ਨਾਲ ਹੀ ਹੁੰਦੀਆਂ ਬਟ ਇਹ ਆ ਦੇਖੋ ਫਰੂਟ ਵੀ ਬਹੁਤ ਮਹਿੰਗਾ ਹੋਇਆ ਬੰਦਾ ਕੀ ਖਾਏ ਕੀ ਨਾ ਖਾਏ। ਗੌਰਮੈਂਟ ਨੂੰ ਥੋੜ੍ਹਾ ਜਿਹਾ ਰੇਟ ਘਟਾਉਣਾ ਚਾਹੀਦਾ ਹੈ ਤਾਂ ਕਿ ਆਮ ਬੰਦਾ ਇੱਕ ਖਰੀਦ ਸਕੇ।
ਹਾਂਜੀ, ਸਾਰਾ ਚੀਜ਼ਾਂ ਮਹਿੰਗੀਆਂ ਕੀਤੀਆਂ ਪਈਆਂ ਨੇ ਇਹਨਾਂ ਨੇ ਤਾਂ।
ਹਾਂਜੀ -ਹਾਂਜੀ ਬਹੁਤ, ਬਹੁਤ ਮਹਿੰਗੀਆਂ, ਮਹਿੰਗੀਆਂ ਨੀ ਤੁਹਾਡੇ ਤੇ ਉੱਥੇ ਕਾਫੀ ਮਹਿੰਗੀਆਂ ਤੁਸੀਂ ਇੱਦਾਂ ਕਰਿਓ ਨਾ ਇੱਕ ਵਾਰ ਤੁਸੀਂ ਬਾਜ਼ਾਰ ਜਾਇਓ
ਹਾਂਜੀ।
ਤੁਸੀਂ ਇੱਕ ਵਾਰ ਬਜ਼ਾਰ, ਹਮ- ਹਮ।
ਅਸੀਂ ਲੀਚੀ ਪੁੱਛੀ ਡੇਢ ਸੌ ਰੁਪਏ ਦੀਆਂ ਪਾਈਆ।
ਓ ਹੋ ਇੰਨੀ, ਇੱਥੇ ਵੀ ਲੀਚੀ ਦਾ ਤੇ ਇਹੀ ਰੇਟ ਹੈ ਮੇਰੇ ਖਿਆਲ। ਲੀਚੀ, ਲੀਚੀ ਸੇਮ ਹੀ ਰੇਟ ਚੱਲਦੀ ਹੈ ਬਲਕਿ ਸਾਡੀ ਨਾ ਇਧੱਰ ਏਦਾਂ ਸੀਗਾ। ਅ,,, ਸਾਡੇ ਨਾ ਪੜੋਸੀ ਸੀ ਉਹਨਾਂ 'ਤੇ ਨਾ ਮਤਲਬ ਥੋੜ੍ਹੀ ਜਿਹੀ ਜਗ੍ਹਾ ਸੀਗੀ। ਕੋਲੀ ਤੇ ਉਹਨਾਂ ਦੇ ਉਹਨਾਂ ਨੇ ਨਾ ਘਰ ਹੀ ਪੇੜ ਲਾਇਆ ਹੋਇਆ ਸੀ ਲੀਚੀ ਦਾ ਤੇ ਫਿਰ ਉਹਨੇ ਨੇ ਨਾ ਉਹਨਾਂ ਨੇ ਕੀ ਕੀਤਾ ਕਹਿੰਦੇ ਵੀ ਚਲੋ ਹੁਣ ਤੇਰੀ ਲੀਚੀ ਲੱਗੀ ਹੋਈ ਹੈ ਉਹ ਸੇਲ ਵਗੈਰਾ ਨਹੀਂ ਕਰਦੇ ਵੇਚਦੇ ਲਈ ਫਿਰ ਉਹ ਸਾਡੇ ਵਾਸਤੇ ਲੈ ਕੇ ਆਏ ਸੀ ਫਰੂਟ
ਹਾਂਜੀ ਆੜੂ ਤਾਂ ਦੋਸੌ ਪੰਜਾਹ ਰੁਪਏ ਪਾਇਆ
ਉਹੀ ਤਾਂ ਕਹਿ ਰਹੀ ਹੈ ਬਹੁਤ ਇੰਨੀ ਮਹਿੰਗਾਈ ਹੋ ਰੱਖੀ ਖੀ ਹੈ ਕਿ ਕੋਈ ਆਮ ਬੰਦਾ ਇਹ ਸਭ ਚੀਜ਼ਾਂ ਦੇਖੋ
ਹਾਂਜੀ।
ਨਹੀਂ ਲੈ ਸਕਦਾ ਔਰ ਹਰ ਇੱਕ ਬੰਦੇ ਨੂੰ ਇਹ ਸਭ ਚੀਜ਼ਾਂ ਦੀ ਨੀਡ ਹੁੰਦੀ ਹੈ।
ਹਾਂਜੀ।
ਬਲਕਿ ਥੋੜਾ ਜਿਹਾ ਮਹਿੰਗਾਈ ਘੱਟ ਕਰਨੀ ਘੱਟਣੀ ਚਾਹੀਦੀ ਹੈ ਤਾਂ ਕਿ ਹਰ ਇੱਕ ਬੰਦਾ ਸਮਾਨ ਖ਼ਰੀਦ ਸਕੇ।
ਹਾਂਜੀ, ਸੌਦਾ ਲੈ ਲਓ ਓ ਮਹਿ ਮੇਹਿੰਗਾ
ਹਾਂਜੀ, ਦਾਲਾ ਕੁੱਝ ਜਾਂਦਾ ਮਹਿੰਗੀਆਂ ਹਰ ਇੱਕ ਚੀਜ਼ ਦੀ ਮਹਿੰਗਾਈ ਹੈ ਜੀ। ਕੁੱਛ ਪਤਾ ਕੀ ਹੈ ਗਾ, ਕੰਮ ਨਿੱਕਾ ਕਾਰਜ ਇੰਨਾ ਨੀ ਹੈ ਗਾ ਲੇਕਿਨ। ਸਬਜ਼ੀਆਂ ਵਗੈਰਾ ਚ ਬਹੁਤ ਜ਼ਿਆਦਾ ਮਹਿੰਗਾਈ ਕਰਤੀ। ਇਹਨਾਂ ਨੇ ਰੇਟ ਸਭ ਤੇ ਵੱਧ ਗਿਆ ਲੇਕਿਨ ਜਿਹੜੇ ਜੋਬ ਕਰਦੇ ਨੇ ਉਹਨਾਂ ਦੇ ਸੈਲਰੀ ਵਗੈਰਾ ਵਿੱਚ ਕੋਈ ਇੰਕਰੀਮੈਂਟ ਵਗੈਰਾ ਨਹੀਂ ਹੈ। ਹੈ ਗਾ।
ਪਹਿਲਾਂ ਮੈਂ ਸੋਚਿਆ ਅੱਜ ਕਰੇਲੇ ਬਣਾਵਾਂ। ਉੱਥੇ ਜਾ ਕੇ ਰੇਟ ਪੁੱਛਿਆ ਨੱਬੇ ਰੁਪਏ ਕਿੱਲੋ।
ਉਹ ਤੇਰੀ ਦੀ, ਨਹੀਂ ਤੁਸੀਂ ਨਾ ਇੰਜ ਕਰਿਓ ਤੁਸੀਂ ਮੇਰੀ ਸਲਾਹ ਮੰਨਿਓ। ਅਹ ਤੁਸੀਂ ਨਾ ਮੰਡੀ ਚ ਇੱਕ ਵਾਰ ਜ਼ਰੂਰ ਜਾਇਓ। ਮੰੰਡੀ ਚ ਨਾ ਇੱਕ ਵਾਰ ਚੈੱਕ ਕੋਈ ਨਹੀਂ ਇੱਕ ਵਾਰ ਚੱਕਰ ਲਾ ਕੇ ਤੇ ਦੇਖਿਓ ਨਾ ਵਿੱਚੇ ਹੇ ਹੈ ਤੇ ਦੂਰ ਇੱਕ ਵਾਰ ਤੁਸੀਂ ਚੈੱਕ ਕਰ ਲਾਇਓ ਤੇ ਦੇਖੋ ਇੱਕ ਬਾਰ ਪਤਾ ਲੱਗ ਜਾਏਗਾ ਵੀ ਕੁੱਛ ਫ਼ਰਕ ਹੈ। ਜੇ ਓਦਾਂ ਹੀ ਵਰੇ ਵੀ ਮਤਲਬ ਸੇਮ ਰੇਟ ਰਿਹਾ ਫੇਰ ਤੇ ਦੇਖੋ ਗਲੀ ਵਿੱਚੋਂ ਲੈ ਕੇ ਫੈਦਾ ਹੁੰਦਾ। ਜੇ ਥੋੜਾ ਜਿਹਾ ਰੇਟ ਕੱਟਦਾ ਤਾਂ ਤੇ ਫਿਰ ਤੁਹਾਨੂੰ ਉੱਥੇ ਜਾਣ ਦਾ ਫਾਇਦਾ ਹੈ ਦੇਖੋ ਵੀ ਇਹ ਚਿਰ ਚੱਕਰ ਜ਼ਿਆਦਾ। ਬਟ ਇਹ ਹੈ। ਕਿ ਤੁਹਾਨੂੰ ਸਮਾਨ ਥੋੜ੍ਹਾ ਸਸਤਾ ਮਿਲ ਜੂਗਾ ਕਿਉਂਕਿ ਆਪਾ ਨਾ ਮੰਡੀ ਚੋਂ ਹੀ ਲੈ ਕੇ ਆਦੇ ਹਾ ਮੰਡੀ ਦਾ ਨਾ ਫਰੈਸ਼ ਹੁੰਦਾ ਸਭ ਤੋਂ।
ਅੱਗੇ ਤਾਂ ਧਨੀਆ ਵੀ ਫ੍ਰਰੀ ਦੇ ਦਿੰਦੇ ਸੀ ਹੁਣ ਤਾਂ ਧਨੀਆ ਵੀ ਨੀ ਫ੍ਰਰੀ ਦਿੰਦੇ ਹੁਣ ਤਾਂ ਉਹ ਵੀਹ ਰੁਪਏ ਦੀ ਗੁੱਛੀ ਦਿੰਦੇ ਨੇ।
ਹਾਂਜੀ, ਹੁਣ ਤਾਂ ਕੁੱਝ ਵੀ ਤੁਸੀਂ ਮਿਰਚਾਂ ਲੈ ਲਓ ਮਿਰਚਾਂ ਨੀ ਤੁਹਾਨੂੰ ਫ੍ਰੀ ਦੇਣਗੇ ਉਹ ਕੁਛ ਹਾਂਜੀ, ਹਾਂਜੀ ਥੋੜ੍ਹੀ ਥੋੜ੍ਹੀਆਂ ਪਾਈਆਂ ਪਾਈਆਂ ਇੰਨੀਆਂ ਕੁ ਥੋੜੀ ਥੋੜੀਆਂ ਆਉਂਦੀਆਂ ਨੇ ਬਟ ਦੇਖੋ ਲੈਣਾ ਤੇ ਹੁੰਦਾ ਹੀ ਹੈ ਨਾ ਸਾਰੀ ਚੀਜ਼ ਅਸੀਂ ਤਾਂ ਪਤਾ ਕੀ ਕੀਤਾ। ਸੀ ਥੋੜਾ ਜਿਹਾ ਆਪਾਂ ਨਾ ਆਪਣੇ ਘਰ ਵਿੱਚ ਹੀ ਉਗਾ ਲਿੱਤੀਆਂ ਸੀ ਸਬਜ਼ੀਆਂ। ਬਸ ਇਹ ਆ ਥੋੜ੍ਹਾ ਧਿਆਨ ਦੇਣਾ ਪੈ ਜਾਂਦਾ ਸੀ। ਭਿੰਡੀਆਂ ਲਾਈਆਂ ਸੀ ਘਰ ਤੇ ਆਪਾਂ ਟਮਾਟਰ ਵੀ ਲਾਏ ਸੀ ਹਾਂਜੀ।
ਵਧੀਆ ੳਗ ਗਏ।
ਹਾਂਜੀ, ਹਾਂਜੀ ਬਹੁਤ ਵਧੀਆ ਆਪਾਂ ਬਸ ਇੱਕ ਬੀਜ ਲਾਇਆ ਸੀ। ਤੇ ਥੋੜ੍ਹੀ ਕੇਅਰ ਕੀਤੀ ਮਤਲਬ ਕਿ ਉਹ ਦੇਖੋ ਉਹਨੂੰ ਧੁੱਪ ਵੀ ਚਾਹੀਦੀ ਹੈ। ਪਾਣੀ ਵੀ ਚਾਹੀਦਾ ਬਟ ਮੇਂਨ ਹੁੰਦਾ ਵੀ ਜੇ ਬਾਰਿਸ਼ ਦਾ ਪਾਣੀ ਮਿਲ ਜਾਏ ਤਾਂ ਤੇ ਬਹੁਤ ਹੀ ਵਧੀਆ। ਬਟ ਇਹ ਹੈ ਮਿੱਟੀ ਮ ਮਿੱਟੀ ਥੋੜੀ ਚੇੰਜ ਕਰਨੀ ਪੈ ਜਾਂਦੀ ਹੈ ਸਾਨੂੰ ਥੋੜੇ ਥੋੜੇ ਦਿਨਾਂ ਤੱਕ ਹਾਂਜੀ ਬਾਕੀ ਤੇ ਬਹੁਤ ਬਹੁਤ ਵਧੀਆ ਉਹ ਅਸੀਂ ਤੇ ਭਿੰਡੀ ਕਿੰਨੀ ਵਾਰ ਬਣਾਈ ਵੀ ਪਿੰਡੀ ਅਸੀਂ।
ਹਾਂਜੀ, ਅੱਸੀ ਨਾ ਨਾ ਅੰਬ ਦਾ ਬੁ ਮਤਾਂ ਲਾਇਆ ਸੀ, ਪਤਾ ਨਹੀਂ ਸਾਡਾ ਹੁੰਦਾ ਹੀ ਨਹੀਂ ਪਿਆ ਵੱਡਾ।
ਅੰਬ ਅੰਬ ਲਾਇਆ ਸੀ?
ਹਾਂਜੀ-
ਤੇ ਅੰਬ ਵਿਚ ਤਾਂ ਤੁਹਾਨੂੰ ਉਹ ਚਾਹੀਦੀ ਹੈ ਨਾ, ਮਤਲਬ ਜ਼ਿਆਦਾ ਜਗ੍ਹਾ ਵਗੈਰਾ ਚਾਹੀਦੀ ਤੁਹਾਡੇ ਹੈਗੀ। ਹੈਗੀ ਹੈ ਜਗਹ ਵਗੈਰਾ?
ਹਾਂ ਬਹੁਤ ਜਗਹ ਹੈ।
ਅਛਾ- ਅਛਾ ਫੇਰ ਤੇ ਬਣ ਜਾਇਗਾ ਪੇੜ ਬਹੁਤ ਵਧੀਆ ਬਣੇੇਗਾ। ਪਹਿਲੇ ਸਾਡੇ ਘਰ ਚ ਨਾ, ਅਮ ਅਮਰੂਦ ਦਾ ਪੇੜ ਹੈਗਾ ਹੁੰਦਾ ਸੀ।
ਹਾਂਜੀ ਓਹ ਸਾਡੇ ਵੀ ਲੱਗਿਆ ਹੋਇਆ।
ਅਛਾ- ਤੁਹਾਡੇ ਵੀ ਲੱਗਿਆ ਹੋਇਆ, ਫੇਰ ਤੇ ਲੱਗ ਜਾਓਗਾ ਜੀ, ਅੰਬ- ਅੰਬ ਦਾ ਵੀ ਲੱਗ ਜਾਓਗਾ।
ਅਮਰੂਦ ਦਾ ਤਾਂ ਬਹੁਤ ਬੜਾ ਹੋ ਗਿਆ। ਬਾਜ਼ਾਰੋ ਪੁੱਛੋ ਅਮਰੂਦ ਪਾਈਆ ਸੌ ਰੁਪਏ ਦੇ।
ਹਾਂ ਦੇਖੋ ਕਿੰਨ ਉਹੀ ਨਾ, ਕਿੰਨਾ ਫਰਕ ਪੈ ਜਾਂਦਾ, ਵੀ ਦੇਖੋ ਆਪਣੇ ਘਰ ਲੱਗਿਆ ਹੋਇਆ। ਫਰੂਟ ਤੇ ਚਲੋ ਤੋੜ ਕੇ ਖਾ ਲਉ, ਬਾਜ਼ਾਰੋਂ ਲੋ ਤੇ ਬਹੁਤ ਮਹਿੰਗਾ ਹੋ ਜਾਂਦਾ ਹੈ।
ਹਾਂਜੀ।
ਬਲਕਿ ਇਹਨਾਂ ਨੂੰ ਸਾਰੇਆ ਦਾ ਦੇਖਣਾ ਚਾਹੀਦਾ ਮਤਲਬ ਕਿ ਗ਼ਰੀਬ ਤੋਂ ਗਰੀਬ ਵੀ। ਤੇ ਅਮੀਰ ਤੋਂ ਅਮੀਰ ਬੰਦਾ ਵੀ ਲੈ ਸਕੇ ਮਤਲਬ ਇਹੋ ਜਿਹਾ ਰੇਟ ਹੋਣਾ ਚਾਹੀਦਾ। ਹੂੰ ਬਹੁਤ ਮਹਿੰਗਾਈ ਜ਼ਿਆਦਾ ਹੈ। ਨਾ
ਹਾਂਜੀ, ਇੰਨੀ ਮਹਿੰਗਾਈ ਕੀਤੀ ਪਈ ਲੋਕਾਂ ਨੇ।
ਹੂੰ- ਹੂੰ ਬਿਲਕੁਲ- ਬਿਲਕੁਲ। ਬਿਲਕੁਲ, ਦੇਖੋ ਉਹ ਵੀ ਆਪਣੇ ਕੰਮ ਕਰ ਰਹੇ ਨੇ। ਉਹ ਵੀ ਕੁਛ ਨਹੀਂ ਕਰ ਸਕਦੇ, ਜਿਨਾਂ ਨੂੰ ਪਿੱਛੋਂ ਦੀ ਰੇਟ? ਮਿਲਿਆ ਉ ਵੀ ਉਵੇ ਦੇ ਰੇਟ ਦੇ ਦਿੰਦੇ ਨੇ ਨਾ ਸਾਨੂੰ ਵੀ ਫਿਰ ਹੂ। ਹੋਰ ਬਣਾ ਲਈ ਤੁਸੀਂ ਰੋਟੀ? ਰੋਟੀ ਸਬਜ਼ੀ ਬਣ ਗਈ ਤੁਹਾਡੀ। ਤੁਸੀ ਕੀ ਬਣਾਇਆ ਅੱਜ? ਅੱਸੀ ਬਨ ਹਾਂਜੀ?
ਹਾਂਜੀ ਬੋਲੋ ਜੀ ਬੋਲੋ।
ਅਸੀਂ ਅੱਜ ਬਣਾਇਆ ਸੀ। ਕਿ ਨਾਮ ਹੈ-ਉਹਦਾ, ਦਾਲ ਬਣਾਈ ਸੀ ਅੱਜ ਤੇ ਅਸੀਂ ਮੂੰਗੀ ਦੀ। ਸਬਜ਼ੀ ਕੋਈ ਹੈ ਹੀ ਨਹੀ, ਘੀਆ ਹੈ, ਘੀਆ ਵੀ ਅਸੀ ਕੱਲ ਬਣਾਏ ਸੀ, ਤੋਰੀ ਹੈ, ਤੋਰੀ ਵੀ ਬਣਾ ਲਈ। ਭਿੰਡੀਆਂ ਨੇ- ਹੋਰ ਹੈ ਹੀ ਨਹੀ ਸਬਜ਼ੀ।
ਹਾਂਜੀ ਉਹ ਵੀ ਇੰਨੀਆਂ ਮਹਿੰਗੀਆਂ- ਮਹਿੰਗੀਆਂ।
ਹਾਂਜੀ- ਹਾਂਜੀ ਚਲੋ ਥੋੜ੍ਹੀ ਜਿਹੀਆਂ ਹੈਗੀਆਂ ਨੇ, ਉਹ ਵੀ ਮਹਿੰਗੀਆਂ ਨੇ। ਪਿਆਜ, ਟਮਾਟਰ ਤੇ ਦੇਖੋ ਬਣਦਾ ਈ ਉਹ ਤਾਂ ਹਰ ਇੱਕ ਸਬਜ਼ੀ ਵਿਚ ਪੈ ਹੀ ਜਾਂਦਾ ਹੈ।
ਹਾਂਜੀ ਸਵਾ ਤਾਂ ਬਹੁਤ ਜ਼ਿਆਦਾ ਪੈਂਦੇ ਨੇ।
ਹੂੰ ਲਸਣ ਪੈ ਜਾਂਦਾ ਹੈ, ਅਦਰਕ ਪੈ ਜਾਂਦੀ ਹੈ, ਸਭ? ਕੁਛ ਹੀ ਪੈ ਜਾਂਦਾ! ਹੂੰ?
ਲਸਣ ਵੀ ਇੰਨਾ ਮਹਿੰਗਾ ਕੀਤਾ ਪਿਆ। ਡੇਢ ਸੌ ਰੁਪਆ ਪਾਈਆ।
ਹਾਂਜੀ, ਸਭ ਕੁਛ ਹੀ ਮਹਿੰਗਾ ਜੀ, ਅੱਜ ਦੇ ਟਾਈਮ ਵਿਚ, ਬਸ ਇਹ ਥੋੜਾ? ਗੋਰਮੈਂਟ ਨੂੰ ਥੋੜਾ ਜਿਹਾ ਸਸਤਾ ਕਰਨਾ ਚਾਹੀਦਾ। ਪੈਟਰੋਲ ਦੇਖ ਲੋ ਪੈਟਰੋਲ ਕਿੰਨਾ ਮਹਿੰਗਾ? ਹੋ ਗਿਆ ਸਭ ਕੁਛ ਹੀ ਮਹਿੰਗਾ ਕਰਤਾ ਅਜ ਕਲ ਗੌਰਮੈਂਟ ਨੇ। ਕੋਈ ਨੀ ਥੋੜਾ ਟਾਈਮ ਆਏਗਾ ਫਿਰ ਆਪਣੇ ਆਪ ਹੀ ਘਟੇਗਾ ਕਿਉਕਿ ਦੇਖੋ, ਸੀਜ਼ਨ ਵੀ ਹੁੰਦਾ ਹੈ ਨਾ, ਹਰ ਇਕ ਚੀਜ਼ ਦਾ ਜਿਵੇਂ ਥੋੜ੍ਹਾ ਜਿਹਾ ਮੌਸਮ ਵਗੈਰਾ ਥੋੜ੍ਹਾ ਫਰਕ। ਪਏਗਾ ਤੇ ਗੌਰਮੈਂਟ ਆਪਣੇ ਆਪ ਰੇਟ ਘੱਟ ਵੀ ਕਰੇਗੀ ਹੈਨਾ।
ਹਾਂਜੀ।
ਹਾਂਜੀ, ਹੋਰ ਤੁਸੀ ਲਾਇਓ ਚੱਕਰ ਸਾਡੇ ਘਰ ਆਇਓ ਜ਼ਰੂਰ। ਹਾਂਜੀ- ਹਾਂਜੀ ਅਸੀਂ ਵੀ ਜ਼ਰੂਰ ਆਵਾਂਗੇ ਜੀ। ਚਲੋ ਠੀਕ ਆ ਜੀ ਆਪਾਂ ਫਿਰ ਕਰਦੇ ਹਾ ਜੀ ਗੱਲ ਹੈਨਾ। ਠੀਕ ਆ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ।